ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਜੀ
ਹੋਰ ਕੀ ਠੀਕ ਠਾਕ ਹੋ ਤੁਸੀਂ?
ਹਾਂਜੀ ਜਮਾ ਵਧੀਆ
ਕੀ ਕਰ ਰਿਹਾ ਅੱਜ-ਕੱਲ
ਕੁਛ ਨੀ ਬੈਠੇ ਹਾਂ
ਅੱਛਾ, ਮੈਂ ਸੋਚ ਰਿਹਾ ਸੀ ਕਿ ਹੋਬੀਜ਼ ਹੋਣਾ ਬੜਾ ਜ਼ਰੂਰੀ ਹੈ ਨਾ ਅੱਜ ਕਲ
ਹਾਂਜੀ, ਹੋਬੀਸ ਤੇ ਹੋਣੀ ਚਾਹੀਦੀ ਹੈ ਹੋਬਿਸ ਤੋਂ ਬਿਨਾਂ ਤੇ ਬੰਦਾ ਬੋਰ ਹੋ ਜਾਂਦਾ
ਹਾਂਜੀ, ਹਾਂਜੀ ਹੋਬੀਜ਼ ਬੜੀ ਇੰਪੋਰਟੈਂਟ ਹੈ ਅੱਜ ਕਲ ਤੁਸੀਂ ਕੋਈ ਨਵੀਂ ਹੋਬੀ ਤੇ ਅਪਣਾਈ ਹੈ ਕੋਈ ਕਿਸੇ ਤੇ ਕੰਮ ਕਰ ਰਹੇ ਹੋ ਚੀਜ਼ ਤੇ
ਹਾਂ ਮੇਰੀ ਤੇ ਹੋਬੀ ਵਰਕ ਆਊਟ ਕਰਨਾ ਹੈ ਮੈਂ ਕਰਦਾ ਰਹਿੰਦਾ
ਅੱਛਾ ਵਰਕ ਆਊਟ ਕਰਦੇ ਔ, ਠੀਕ ਹੈ,
ਨਾਲੇ ਕਦੇ ਗੱਡੀ ਲੈ ਕੇ ਨਿਕਲ ਜਾਈਦਾ ਤੁਸੀਂ ਸੁਣਾਓ ਤੁਹਾਡੀ ਕੀ ਉਮਰ?
ਬਸ ਮੈਂ ਵੀ ਥੋੜਾ ਬਹੁਤਾ ਐਪਲੋਰ ਕਰ ਲਦਾ ਨਵੀਂ ਨਵੀਂ ਫੀਲਡਸ ਦੇਖ ਲਈ ਕਿ, ਹਾਂ ਅੱਜ-ਕੱਲ ਕੀ ਚੱਲ ਰਿਹਾ ਹੈ ਇਨਫੋਰਮੇਸ਼ਨ ਟੈਕਨੋਲੋਜੀ ਇਸ ਦੇ ਬਾਰੇ ਥੋੜ੍ਹਾ ਪੜ੍ਹੀ ਲਹਿ ਦਾ ਹੈ ਹੋਰ ਗੇਮ ਖੇਲੀ ਦਾ ਥੋੜ੍ਹਾ ਬਹੁਤਾ ਕੀ ਸਪੋਰਟਸ ਦਾ ਅੱਜ-ਕੱਲ੍ਹ ਬੁੜਰਾ ਕਾਫ਼ੀ ਚੱਲਣ ਹੈਗਾ ਤੇ ਮੈਂ ਵੀ ਸੋਚਦਾ ਕਿ ਹਾਂ ਥੋੜ੍ਹਾ ਬਹੁਤਾ ਖੇਲੀਏ ਆਪਣਾ ਬਣਾ ਕੇ ਰੱਖੀਏ ਉਹ ਵੀ ਖੇਲੀ ਦਾ ਹਾਂਜੀ-ਹਾਂਜੀ, ਨਾਲੇ ਅ ਹਮ ਉਹ ਵੀ ਥੋੜਾ ਬਹੁਤਾ ਕ੍ਰਿਕਟ ਵਗੈਰਾ ਵੀ ਖੇਲੀ ਦਾ । ਥੋੜ੍ਹੇ ਸਵੀਮਿੰਗ ਕਰ ਲਈਦੀ ਹੈ । ਉਹਦੇ ਨਾਲ ਥੋੜ੍ਹਾ ਬੰਦਾ ਦਾ ਦਿਮਾਗ ਐਕਟਿਵ ਰਹਿੰਦਾ ਹਰ । ਅਦੇ ਵਿੱਚ ਫਿਜ਼ਕਲੀ ਵੀ ਮੈਂਨਟਲੀ ਵੀ ।
ਫੜ ਕੇ ਰੱਖਦੇ ਹੋ ਜਾ ਅਲੱਗ ਅਲੱਗ ਕਰਦੇ ਰਹਿੰਦੇ ਹੋ ਤੁਸੀਂ ।
ਨਹੀਂ ਸਵਿੱਚ ਕਰਦੇ ਰਹਿਣਾ ਚਾਹੀਦਾ ਇਨਸਾਨ ਨੂੰ ਬੋਰ ਨਾ ਹੋਵੇ । ਜੈ ਅਗਰ ਕਦੀ ਕਦਾਰ ਐਸਾ ਹੁੰਦਾ ਕਿ ਆਪਾਂ ਇੱਕ ਚੀਜ਼ ਕਰ ਰਹੇ ਹਾਂ । ਫਿਰ ਉਹੀ ਚੀਜ਼ ਕਰਦੇ- ਕਰਦੇ ਬੋਰ ਹੋ ਜਾਂਦੇ ਹਾਂ । ਤੇ ਸਾਨੂੰ ਥੋੜ੍ਹਾ ਸਵਿੱਚ।
ਉਹ ਤੇ ਜਿਹੜੀ ਚੀਜ਼ ਆਪਾਂ ਕਰਦੇ ਹਾਂ ਉਹਦੇ ਤੋਂ ਬੋਰ ਹੁੰਦੇ ਹਾਂ । ਤਾਂਹੀ ਤੇ ਆਪਾਂ ਉਹ ਵੀ ਫੜਦੇ ਹਾਂ ਤਾਂ।
ਹਾਂਜੀ ਹਾਂਜੀ ਨਹੀਂ ਉਹ ਵੀ ਹੈ । ਵਿੱਚ ਨਵੀਂ ਨਵੀ ਚੀਜ਼ਾਂ ਐਕਸਪਲੋਰ ਕਰਦੇ ਰਹਿਣਾ ਚਾਹੀਦਾ ਨਾ । ਕੀ ਪਤਾ ਤੁਹਾਨੂੰ ਕੀ ਚੀਜ਼ ਅੱਗੇ? ਚੀਜ਼ ਥੋੜ੍ਹਾ-ਥੋੜ੍ਹਾ ਨਾਲ ਨਾਲ ਹੋਰ ਵੀ ਚੀਜ਼ਾਂ ਟਰਾਈ ਕਰਨੀਆਂ ਚਾਹੀਦੀਆਂ ।
ਅੱਛਾ। ਦੋ ਮਿੰਟ ਹੈ ਹਜੇ। ਹੋਰ ਫਿਰ ਹੋਬੀਜ਼ ਦੇ ਉੱਤੇ । ਮਤਲਬ ਤੁਸੀਂ ਇੱਕ ਮਹੀਨੇ ਇੱਕ ਹੋਬੀ ਕਰਦੇ ਹੋ । ਦੂਜੇ ਮਹੀਨੇ ਦੂਜੀ ਜਾਂ ਫਿਰ । ਤੁਸੀਂ ਅਲੱਗ-ਅਲੱਗ ਮੂਡ ਦੇ ਹਿਸਾਬ ਨਾਲ ਹੈ ਕਿ ਬਸ ਇਹ ਤੋਂ ਬੋਰ ਹੋ ਗਿਆ ਤੇ ਹੁਣ ਦੂਜੀ ਕਰਨੀ ਹੈ।
ਹਾਂਜੀ ਉਹ ਵੀ ਡਿਪੈਂਡ ਕਰਦਾ ਹੈ ਕਿ ਕਿਸ ਟਾਈਪ ਦੀ ਹੈ ਜਿੱਦਾਂ ਸਵੀਮਿੰਗ ਹੈ ਹੁਣ ਅਹ ਗਰਮੀਆਂ ਚ ਕਰ ਲਈਦੀ ਹੈ । ਸਰਦੀਆਂ ਚ ਉਹ ਬੰਦ ਹੋ ਜਾਂਦੀ ਹੈ । ਕੁਝ ਕੁਝ ਹੋਰ ਰਨਿੰਗ ਵਗੈਰਾ । ਕਰ ਲਈ ਨਹੀ ਤੇ ਜਾਂ ਫਿਰ ਜਿੰਮ ਵਗੈਰਾ ਕਰ ਲਿਆ । ਜਾ ਇਨ ਐਦਾਂ ਦਾ ਚੀਜ਼ਾਂ ।
ਹਮ । ਹਾਂ ਆਪਣਾ ਤੇ ਕਦੀ ਕੰਟੀਨਿਊ ਹੋ ਜਾਂਦਾ ਕਦੀ ਛੁੱਟ । ਜਾਂਦਾ ਜਿਮ ਕਦੇ ਕੁਝ ਹੋ ਜਾਂਦਾ । ਉਹੀ ਚੇਂਜ ਹੁੰਦੀ ਰਹਿੰਦੀ ਹੈ ਕਦੀ ਸਪੋਰਟਸ ਲਈ । ਚਲੀ ਜਾਈਦਾ ਕ੍ਰਿਕਟ ਖੇਡ ਲਈ ਦਾ।
ਅੱਛਾ ਅੱਛਾ ਜੀ ਵਧੀਆ ਤੇ ਕਾਫ਼ੀ ਜ਼ਰੂਰੀ ਚੀਜ਼ਾਂ ਹੈ । ਅੱਜ ਕੱਲ ।
ਬਾਕੀ ਹੋਰ ਵੀਡੀਓ ਵੀਡੀਓ ਦੇਖ ਲੈਂਦੇ ਆ । ਹੋਬੀਸ ਦਾ ਟੀਵੀ ਦੇਖ ਲਈਦਾ ਨਿਊਜ਼ । ਦੇਖ ਲਈ ਤਾਂ ਅ ਹੋਰ ਕੀ ।
ਮਤਲਬ ਅਪਡੇਟ ਰੱਖਦੇ ਓ।
ਕਰੰਟ ਅਫੇਅਰ ਦੇਖ ਲਈਦਾ ਹੈ ਕੀ ਚੱਲਦਾ ਹੈ?
ਨਹੀਂ ਵਧੀਆ ਗੱਲ ਹੈ ਐ ਤੇ ਹੋਣਾ ਚਾਹੀਦਾ ਹੈ ।
ਹਮ । ਹੋਰ। ਹੋਰ ਤੁਹਾਡੀ ਹੋਬੀ ਦਾ ਕੀ ਚੱਲਦਾ ਪਿਆ । ਹਾਲੇ ਕਿਹੜੀ ਹੋਬੀ ਫੜੀ ਵੀ ਤੁਸੀਂ । ਲ ਭੌਣ ਘਟਾਦੇ ਨਾ ।
ਫਿਲਹਾਲ ਤਾਂ ਕੋਈ ਹੋਬੀ । ਫੋਲੋ ਕਰ ਨੀ ਰਿਹਾ ਮਤਲਬ ਹਲੇ ਤਾਂ ਇਹੀ ਹੈ ਕਿ । ਚਲੇ ਜਾਈਦਾ । ਖੇਡ ਖੂਡ ਲਈ ਦਾ ਥੋੜ੍ਹਾ ਭਰਾ ਭ੍ਰੂ ਨਾਲ । ਮਤਲਬ ਉਹ ਥੋੜ੍ਹਾ ਪ੍ਰੋਫੈਸ਼ਨਲੀ ਖੇਡਦਾ। ਉਹਦੇ ਨਾਲ ਖੇਡਣ ਚਲੀ ਜਾਈਦਾ । ਕੀ ਥੋੜਾ ਹਾਲੇ ਤੇ ਥੋੜਾ ਫੇਜ਼ ਇੱਦਾ ਚੱਲ ਰਿਹਾ। ਘੁੰਮਣ ਘੁੰਮਣ ਦਾ ਤੇ ਘੁਮ ।
ਹਮ ਹਮ ਹਮ ।
ਬਾਕੀ ਗਾਣੇ ਸੁਣ ਲੈਂਦੇ ਆਂ ਫ੍ਰਰੀ ਟਾਈਮ ਚ ਜਦੋਂ । ਥੋੜ੍ਹਾ ਜਿਹਾ ਦੇਈ ਮੋਰਨਿੰਗ 'ਚ ਜਾਂ ਫਿਰ ਸ਼ਾਮ ਨੂੰ । ਗਾਣੇ ਗੁਣੇ ਸੁਣ ਲਈ ਦੇ ।
ਨਹੀਂ ਮੈਂਟਲ ਸਟ੍ਰੈਸ ਹੁੰਦਾ ਤੇ ਫਿਰ ਆਪਣਾ ਹੋਬੀ ਹੀ ਟਾਈਮ ਪਾਸ ਹੁੰਦਾ ਹੈ ਇਕ। ਜਦੋਂ ਆਪ ਸਟਰ੍ਰੈਸ ਵਿੱਚ ਹੁੰਦੇ ਹੋ ਤਾਂ ਹੋਬੀ ਹੀ ਹੁੰਦੀ ਹੈ ਜੋ ਤੁਹਾਨੂੰ ਸਟਰੈਸ ਵਿਚ ਕੱਢਦੀ ਹੈ। ਅਹ ਗੁਡ, ਗੁਡ ਰਿਲੀਜ਼ ਹੁੰਦੇ ਨੇ ਤੁਹਾਡੇ ਉਹਦੇ ਨਾਲ ਹੀ ਹੁੰਦੇ ਨੇ। ਫਿਰ ਉਹਦੇ ਚੀਜ਼ ਨਾਲ ਤੁਹਾਡੇ ਸਟਰ੍ਰੈਸ ਵਾਲੇ ਹਾਰਮੋਨਸ ਨੇ ਉਹ ਦੱਬ ਜਾਂਦੇ ਨੇ।
ਹਾਂਜੀ-ਹਾਂਜੀ
ਬਿਸਤੇ ਫੋਲੋ ਕਰਨੀ ਚਾਹੀਦੀ ਹੈ।
ਨਹੀਂ ਉਹ ਕੰਮ ਵੀ ਆ ਜਾਂਦੀ ਕਿਉਂਕਿ ਪਤਾ ਨਹੀਂ ਹੁੰਦਾ। ਕਿ ਲਾਈਫ 'ਚ ਕਿਸ ਏਜ 'ਤੇ ਤੁਸੀਂ ਉਸ ਹੋਬੀ ਨੂੰ ਇੱਕ ਪ੍ਰੋਫੈਸ਼ਨ ਹੀ ਤੁਹਾਡੀ ਬਣ ਜਾਂਦੀ ਹੈ। ਇਕ ਤਾ ਕਿਸੇ ਦੀ ਐਸੀ ਹੋਬੀ ਹੁੰਦੀ ਹੈ ਕਿ।
ਉਹੀ ਉਹਦਾ ਪ੍ਰੋਫੈਸ਼ਨ ਬਣ ਜਾਂਦੀ ਹੈ। ਫਿਰ ਉਹਨੂੰ ਇੱਦਾਂ ਇੰਟਰਸਟ ਆਉਂਦਾ ਹੈ ਕਿ ਉਹ ਦੋਨੋਂ ਚੀਜ਼ਾਂ ਅਲਾਈਨ ਹੋ ਜਾਂਦੀਆਂ। ਫਿਰ ਉਹਦੇ ਚ ਜ਼ਿਆਦਾ ਅੱਗੇ ਸਕੋਪ ਅੱਛਾ ਕਰ ਸਕਦੈ ਹਾਂਜੀ-ਹਾਂਜੀ। ਉਹੀ
ਹਾਂਜੀ
ਛੱਡਣੀ ਨੀ ਚਾਹੀਦੀ ਮਤਲਬ ਕੋਈ ਇਹਦੇ ਚ ਕੋਈ ਚੀਜ਼ ਕਰਦੇ ਰਹੋ ਜਿਹਦੇ ਚ ਇੰਟਰਸਟ ਆਉਂਦਾ।
ਹਮ
ਵੀ ਮੇਰਾ ਇੱਕ ਫਰੈਂਡ ਹੈ ਉਹ ਵੀ ਸਿੰਗਿੰਗ ਕਰਦਾ ਹੈ ਤੇ ਉਹ ਵੀ। ਮਤਲਬ ਰੈਗੂਲਰ ਹੀ ਰਿਆਜ਼ ਕਰਦਾ ਰਹਿੰਦਾ ਹੈ ਤੇ। ਔਰ ਇੱਕ ਦੋ ਉਹਦੇ ਦੋਸਤ ਵੀ ਹਨ। ਇੱਕ ਕੀਰਤਨ ਵੀ ਸਿੱਖ ਰਹੇ ਨੇ ਕਈ। ਸਾਰੀ ਵਧੀਆ ਚੀਜ਼ਾਂ ਐ।
ਹਾਂ ਜੀ ਹਾਂ ਜੀ।
ਸਕੋਪ ਕਾਫੀ ਹੈਗਾ ਇਹਨਾਂ 'ਚ । ਹਾਂ ਪਰ ਐਕਸਪੈਕਟ ਨਹੀਂ ਕਰਨਾ ਚਾਹੀਦਾ, ਕਿ ਇਹ ਹੋਬੀਸ। ਸਾਨੂੰ ਅੱਗੇ ਕੁਛ ਦਏਗੀ ਹੀ ਦਏਗੀ, ਬਸ ਉਹਦੇ ਚ ਅਗਰ ਤੁਹਾਨੂੰ ਬਹੁਤ ਇੰਟਰਸਟ ਆ ਰਿਹਾ। ਕਰਦੇ ਰਹੋ। ਰਿਜ਼ਲਟ ਤੇ ਆਪਣੇ ਆਪ ਨਾ ਨਾ ਨਾ ਨਾ ਉਹ ਉਹ ਮੈਟਰ ਨਹੀਂ ਕਰਨਾ ਚਾਹੀਦਾ।
ਬੱਸ ਹੋ ਵੀ ਇਹੀ ਲੋ ਕਰਦੇ ਰਹੋ । ਫੋਲੋ ਕਰਦੇ ਰਹੋ । ਕੁਛ ਰਿਜਲਟ ਮਿਲੇਗਾ ਤੇ ਵਧੀਆ।
ਹਮ! ਨਹੀਂ ਪਰ ਉਹ ਹੋਬੀਜ਼ ਹੁੰਦਾ ਵੀ ਹੈ। ਕਿ ਉਹ ਐਸੀ ਚੀਜ਼ਾਂ ਹੁੰਦੀਆਂ ਹੈ, ਕਿ ਉਹ ਖੁਦ ਹੀ ਐਕਸਾਈਟ ਕਰਦੀਆਂ ਇਨਸਾਨ ਨੂੰ । ਫੋਲੋ ਕਰਨਾ ਨੀ ਪੈਂਦਾ ਹੋ ਜਾਂਦਾ ਆਪਣੇ ਆਪ ਉਹਦੇ ਕੋਲੋਂ। ਇੱਕ ਰੂਟੀਨ ਦਾ ਹੈਬਿਟ ਬਣ ਜਾਂਦੀ ਹੈ । ਆਲਮੋਸਟ ਹੈਬਿਟ ਹੀ ਹੁੰਦੀ ਹੈ। ਜੋ ਹੋਬੀਜ਼ ਹੁੰਦੀਆਂ। ਤੇ ਉਹ ਆਪਣੇ ਆਪ ਹੁੰਦੀ ਰਹਿੰਦੀ ਹੈ। ਇਨਸਾਨ ਕਰਨੀ ਨੀ ਪੈਂਦੀ ਜਬਰਦਸਤੀ।
ਬੰ ਸ਼ੁ ਤੋਂ ਮੈਂ ਬੰ ਸ਼ ਕਰ ਨੀ ਹੋ ਸਹੀ ਹੈ, ਸਹੀ ਹੈ। ਹੁਣ ਮੈਂ
ਬਾਕੀ, ਉਹ ਥੋੜਾ ਏਜ ਬਜ਼ੁਰਗ ਹੋ ਜਾਂਦਾ। ਇਨਸਾਨ, ਫਿਰ ਉਹਨੂੰ ਵੀ ਹੋਬੀ ਉਹਨੂੰ, ਜਿਹੜਾ ਉਹਦਾ ਮਤਲਬ। ਉਹੀ ਹੋਬੀ, ਉਹਦਾ ਮਤਲਬ ਟਾਈਮ ਵਗੈਰਾ ਜਿਹੜਾ ਹੈ, ਉਹ। ਅਹ ਅੱਛੀ ਤਰ੍ਹਾਂ ਨਿਕਾਲ ਦਿੰਦੀ ਹੈ । ਜਿੱਥੇ ਕਿਤੇ ਇਨਸਾਨ ਨੂੰ ਜਿਹੜੀ ਹੋਬੀ ਹੁੰਦੀ। ਮੰਨ ਲਓ ਕਿਸੇ ਨੂੰ ਸਿੰਗਿੰਗ ਦਾ ਸ਼ੌਂਕ ਹੈ ਤੇ ਉਹ ਨਹੀਂ ਆਪਣੇ ਕਰੀਅਰ ਚ ਕਰੀਅਰ ਦੇ ਕਰ ਕਾਰਨ ਕਰ ਪਾ ਰਿਹਾ ਤੇ ਉਸ ਏਜ ਵਿੱਚ ਵੀ ਕਰ ਸਕਦਾ ਹੈ। ਕਿਧਰ ਥੋੜਾ ਰਿਟਾਇਰਮੈਂਟ ਵਗੈਰਾ ਹੋ ਗਈ। ਤੇ ਉਹਨਾਂ ਨੇ ਆਪਣੀ ਹੋਬੀ ਛੱਡੀ ਨਹੀਂ ਰਿਆਜ਼ ਕਰਨਾ ਛੱਡਿਆ ਨਹੀਂ। ਤੇ ਉਹ ਉਸ ਟਾਈਮ ਵੀ ਉਸ ਚੀਜ਼ ਨੂੰ ਫੋਲੋ ਕਰ ਸਕਦੇ ਨੇ ਅੱਗੇ।
ਹਾਂ ਕਈ ਹੋਬੀਜ਼ ਐਸੀਂ ਹੁੰਦੀ ਜੋ ਲੋਂਗ ਟਰਮ ਚੱਲ ਸਕਦੀ ਹੈ। ਜਿੱਦਾਂ ਸਪੋਰਟਸ ਬੰਦਾ ਨਹੀਂ ਖੇਡ ਸਕਦਾ। ਕੇ ਇਸ ਤੋਂ ਬਾਅਦ ਬੜ ਸਿੰਗਿੰਗ ਹੁੰਦੀ ਹੈ। ਸਿੰਗਿੰਗ ਜਲਦੀ ਐਨੀ ਟਾਈਮ ਕਰ ਸਕਦੇ ਹੋ। ਫਿਜੀਕਲ ਫਿਟ ।ਬਟ ਫਿਰ ਵੀ ਕਈ ਲੋਕ ਕਰਦੇ ਨੇ ਉਹਨਾਂ ਨੂੰ ਡਿਪਰੈਸ਼ਨ ਜ਼ਿਆਦਾ ਹੁੰਦਾ ਜੋ ਕਰਦੇ ਨੇ।
ਹਾਂਜੀ-ਹਾਂਜੀ, ਨਹੀਂ ਵੈਸੇ ਕਾਫ਼ੀ ਹੈ ਨੇ ਜਿੱਦਾਂ ਹੁਣ ਫੀਫਾ ਹੋਇਆ ਉਹਦੇ ਅੰਦਰ ਵੀ ਇੱਕ ਚਾਲੀ ਸਾਲ ਦਾ ਜਿਹੜਾ ਹੈ ਮੁੰਡਾ ਉਹ ਗੋਲਕੀਪਰ ਬਣਿਆ ਜਿਹੜਾ ਉਹਨੇ ਕੋਈ ਚਾਲੀ ਸਾਲ ਦਾ ਹੀ ਬੰਦਾ ਹੈਗਾ। ਉਹੀ ਉਹਨੇ ਛੱਡਿਆ ਨੀ ਫੁੱਟਬਾਲ ਹੁਣ ਉਹ ਫੋਰਟੀ ਈਅਰਸ ਦੀ ਏਜ ਫੀਫਾ ਚ ਆਇਆ ਤੇ ਕਾਫ਼ੀ ਵੱਡੀ ਗੱਲ ਹੁੰਦੀ ਹੈ ਵੀ।
ਹਾਂ, ਪਰ ਕਈ ਕਈਆਂ ਬਲ ਤੇ ਉਹ ਹੋਗੀ ਥੋੜੀ ਨਾ ਹੋਈ ਫਿਰ
ਹਾਂਜੀ,
ਮੈਂ ਕਈਆਂ ਦੀ ਹੋਬ ਜਿੱਦਾਂ ਮੋਬਾਇਲ ਸਕਰੋਲ ਕਰਨਾ ਹੋ ਗਿਆ ਰੀਲਾਂ
ਨਹੀਂ ਉਹ ਹੋ ਵੀ ਨਹੀਂ ਉਹ ਤੇ ਬੈਡ ਹੈਬਿਟਸ ਆ ਗਿਆ।
ਉਹ ਵੀ, ਉਹ ਵੀ ਕਈ ਲੋਕ ਨੇ।
ਨਹੀਂ-ਨਹੀਂ- ਨਹੀਂ। ਉਹ ਵੀ ਨਹੀ ਹੈ ਕਿ
ਉਹ ਤੇ ਫੇਰ ਉਥੇ
ਹੂੰ ਹੈਬਿਟ ਨੁਕਸਾਨ ਦਿੰਦੀ ਹੈ ਤੇ ਬੈਡ ਹੈਬਿਟ ਹੋ ਜਾਂਦੀ ਹੈ। ਹਾਂਜੀ। ਹੋਬੀਜ਼ ਤੇ ਇੱਦਾਂ ਹੋਇਆ ਕਿ ਕੁਛ ਪ੍ਰੋਡਕਟਿਵ ਕੰਮ ਕਰ ਰਹੇ ਹੋ ਤੁਸੀਂ, ਕੀ ਏਦਾਂ ਦਾ ਕਿ ਜਿਦੇ ਨਾਲ ਤੁਹਾਨੂੰ ਫਿਜ਼ਕਲੀ ਜਾਂ ਮੈਂਟਲੀ, ਕੁਛ-ਕੁਛ ਹੱਦ ਤੱਕ ਰਲੀਫ ਜਾਂ ਪੀਸ ਮਿਲ ਰਿਹਾ ਕਰਕੇ ਐਡਰੀਨ ਇਰਸਟ ਹੋ ਰਿਹਾ ਕੁਛ ਤੇ ਹੋ ਰਿਹਾ।
ਲੋਕਾਂ ਨੂੰ ਵੀ ਮੋਟੀਵੇਟ ਕਰ ਦਿਓਗੇ ਹੋ ਵੀ ਫੋਲੋ ਕਰਨ ਦਾ,
ਨਹੀਂ-ਨਹੀਂ, ਬਸ ਤੂੰਦਾ ਬਬ ਤੋਂ, ਥੋੜ੍ਹਾ ਬਹੁਤਾ ਤਾਂ ਕੋਸ਼ਿਸ਼ ਕਰਨੇ ਆ ਫੋਲੋ ਕਰਨ ਦੀ,
ਮੋਟੀਵੇਟ ਕਰੋ ਕਿ ਲੋਕੀ ਵੀ ਫੋਲੋ ਕਰੇ ਆਪਣੀ ਹੋਬੀਜ਼ ਤਾਂ ਕਿ ਉਹ, ਵੀ ਆਪਣੇ ਆਪ ਨੂੰ ਮੈਂਟਲੀ, ਫਰੀ ਰੱਖ ਸਕੇ।
ਹਾਂਜੀ-ਹਾਂਜੀ, ਅੱਜ-ਕੱਲ੍ਹ ਮਤਲਬ ਜਿਸ ਹਿਸਾਬ ਦਾ ਲਾਈਫ ਸਟਾਈਲ ਹੋ ਗਿਆ ਨਾ ਕਾਫ਼ੀ ਜ਼ਰੂਰੀ ਹੈ ਚੀਜ਼ਾਂ, ਕਿਉਂਕਿ ਫੋਨ, ਜਿਹੜਾ ਡਿਜੀਟਲ ਲਾਈਫ ਸੋ ਕੋਲ ਜਿਹਦੇ ਨਾਲ ਆਪਾਂ ਕਨੈਕਟਿਡ ਰਹਿੰਦੇ ਹਾਂ। ਉਹਦੇ ਨਾਲ ਹੀ ਇਨਸਾਨ ਕਾਫ਼ੀ ਡਿਸਕਨੈਕਟਿਡ ਹੋ ਜਾਂਦਾ ਹੈ ਕਿ ਇਨਸਾਨ ਆਪਣੇ, ਜਿੱਥੇ ਰਹਿ ਰਹੇ ਇਨਵਾਇਰਮੈਂਟ ਉਹਨਾਂ ਤੋਂ ਡਿਸਕਨੈਕਟਿਡ ਹੈ ਪਰ, ਉਹ ਆਪਣੇ ਵਰਚੁਅਲ ਵਰਲਡ ਵਿੱਚ ਕਨੈਕਟਿਡ ਹੈ। ਉਹ ਚੀਜ਼ਾਂ ਵੀ ਉਸ ਚੀਜ਼ ਨੂੰ ਵੀ ਉਹ ਚੀਜ਼ ਖ਼ਤਮ ਕਰ ਦਿੰਦੀ ਸਪ੍ਰੈਸ ਕਰ ਦਿੰਦੀ ਹੈ।
ਹੂੰ ਹਾਂ ਕਈਆਂ ਦੀ ਹੋਬੀਜ਼ ਹੁੰਦੀ ਹੈ ਦੂਸਰਿਆਂ ਨੂੰ, ਫੋਨ ਫੜਾ ਦਿੰਦੇ ਨੇ ਗੱਲ ਕਰਨ ਲਈ,
ਹਾਂਜੀ-ਹਾਂਜੀ,
ਹਾਂ ਉਹਨਾਂ ਕੋਲ ਬੋਲਿਆ ਹੀ ਨਹੀਂ ਜਾਂਦਾ।
ਹੂੰ ਉਹ ਵੀ ਜ਼ਰੂਰੀ ਹੈ। ਜਿਹਨੂੰ ਮਤਲਬ ਇਸ ਚੀਜ਼ ਦੀ ਪ੍ਰੈਕਟਿਸ ਕਰਨੀ ਹੈ ਪਬਲਿਕ ਸਪੀਕਿੰਗ ਦੀ ਉਹਨੂੰ ਕੁਛ ਨਾ ਕੁਛ ਆਣਾ ਚਾਹੀਦਾ ਹੈ, ਬਣਾਉਣਾ। ਜੀ ਅਸਤੇ, ਮਤਲਬ ਆਪਣੀ ਲੈਂਗੁਏਜ ਵਿੱਚ ਵੀ ਆਣਾ ਹੀ ਚਾਹੀਦਾ ਪੰਜਾਬੀ ਜਿੱਦਾਂ ਹੋ ਗਿਆ ਓਦਾਂ, ਕਾਫੀ ਈਜ਼ੀਆ ਲੈਂਗੁਏਜ ਮਤਲਬ ਉਹਦੇ 'ਚ ਕੋਈ ਦਿੱਕਤ ਵੀ ਨਹੀਂ ਆਦੀ।
ਹੂੰ-ਹੂੰ,
ਹਾਂਜੀ-ਹਾਂਜੀ,
ਇਹ ਤੇ ਹੈ ਹੀ,
ਚਲੋ ਠੀਕ ਹੈ ਕਾਫੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਕਾਫੀ ਵਧੀਆ ਤੇ ਉੱਤੇ ਗੱਲ ਕਰਕੇ
ਹਾਂਜੀ ਹੋਬੀਜ਼ ਉੱਤੇ ਗੱਲ ਕਰਕੇ ਇੰਪੋਰਟੈਂਸ ਪਤਾ ਲੱਗੀ ਕਾਫ਼ੀ ਚੀਜ਼ਾਂ ਦੀ ਕਿ ਹਾਂਜੀ ਹੋਣਾ ਚਾਹੀਦਾ ਤੁਹਾਡੇ ਵੀ ਵਿਚਾਰ ਬੜੇ ਵਧੀਆ ਲੱਗੇ ਮੈਨੂੰ ਹਾਂਜੀ ਚਲੋ ਠੀਕ ਹੈ ਫਿਰ ਸਤਿ ਸ਼੍ਰੀ ਅਕਾਲ